ਹਾਂਜੀ ਸਤਿ ਸ੍ਰੀ ਅਕਾਲ ਜੀ ਹੋਰ ਕੀ ਹਾਲ ਚਾਲ ਤੁਹਾਡੇ? ਬਹੁਤ ਵਧੀਆ, ਤੁਸੀਂ ਸੁਣਾਓ? ਬਸ ਵਧੀਆ ਅਸੀਂ ਵੀ ਮੈਂ ਕਿਹਾ ਚਲੋ ਤੁਹਾਡੇ ਨਾਲ ਗੱਲ ਕਰਦੇ ਹਾਂ ਕਿ ਮਤਲਬ ਅੱਜ ਕੱਲ੍ਹ ਤੁਸੀਂ ਵੇਖਿਆ ਹੋਏਗਾ ਕਿ ਦੇਖ ਦੇ ਹਾਂ ਮੈਂ ਕਿਹਾ ਦੇਖਦੇ ਹਾਂ ਕਿ ਅੱਜ ਕੱਲ੍ਹ ਕਿਹੜੀ ਆਦਤਾਂ ਮਤਲਬ ਚੰਗੀਆਂ ਨੇ ਸਾਡੇ ਲਈ ਤਾਂ ਕਿਹੜੀਆਂ ਮਾੜੀਆਂ ਨੇ ਤਾਂ ਮੈਂ ਕਿਹਾ ਉਹਦੇ ਬਾਰੇ ਚ ਮਤਲਬ ਗੱਲ ਕਰਦੇ ਹਾਂ ਪਹਿਲੇ ਆਪਾਂ ਗੱਲ ਕਰਦੇ ਹਾਂ ਕਿ ਕਿਹੜੀ ਆਦਤਾਂ ਸਾਡੇ ਲਈ ਵਧੀਆ ਹੁੰਦੀਆਂ ਨੇ।
ਸਹੀ ਗੱਲ ਹੈ ਬਿਲਕੁਲ।
ਤੇ ਸਾਡੇ ਉਹਨੂੰ ਕੀ-ਕੀ ਫਾਇਦੇ ਵੀ ਹੁੰਦੇ ਨੇ ਤੁਹਾਨੂੰ ਪਤਾ ਹੀ ਹੈ।
ਜੀ ਬਿਲਕੁਲ-ਬਿਲਕੁਲ ਕਿਉਂਕਿ ਚੰਗੇ ਕੰਮ ਕਰਾਂਗੇ ਤੇ ਆਪਾਂ ਨੂੰ ਚੰਗੇ ਚੀਜ਼ਾਂ ਚ' ਗਿਣੇ ਜਾਵਾਂਗੇ ਮਾੜੇ ਕਰਾਂਗੇ ਤੇ' ਮਾੜਿਆਂ ਚ' ਗਿਣੇੇ ਜਾਵਾਂਗੇ। ਚੰਗੀ ਆਦਤਾਂ ਤਾਂ ਹੁਣ ਅੱਜ ਕੱਲ੍ਹ ਤੁਸੀਂ ਦੇਖਦੇ ਹੋ ਕਿ ਬੱਚੇ ਨਹੀਂ ਸੁਣਦੇ। ਸਹੀ ਤਰੀਕੇ ਨਾਲ ਸਹੀ ਟਾਈਮ ਤੇ ਨਹੀਂ ਸੌਦੇ। ਇਹ ਸਭ ਤੋਂ ਵੱਡੀ ਮਾੜੀ ਆਦਤ ਏ ਤੇ ਜੇ ਆਪਾਂ ਚੱਲਨਾ ਹੀ ਟਾਈਮ ਤੇ ਸੋਨੇ ਆ ਤੇ ਉਹ ਆਪਣੇ ਅੰਦਰ ਚੰਗੀ ਆਦਤ ਹੈ ਇਸ ਲਈ ਕਿ ਤਾਂਹੀ ਕਹਿੰਦੇ ਹੈ। ਤਬ ਕਿ ਆਪਦੇ ਇੱਕ ਅੰਦਰ ਇੱਕ ਚੰਗੀ ਆਦਤ ਪਾਂਨੀ ਚਾਹੀਦੀ ਹੈ। ਕਿਸੇ ਚੀਜ਼ ਨੂੰ ਵੀ ਤੁਸੀਂ ਫੋਲੋ ਕਰਦੇ ਹੋ ਤੇ ਉਹ ਤੁਹਾਡੇ ਅੰਦਰ ਕੋਈ ਚੰਗੀ ਆਦਤ ਪਾਓਗੇ ਤਾਂ ਤੁਹਾਡੇ ਆਉਣ ਵਾਲਾ ਭਵਿੱਖ ਵੀ ਤੁਹਾਨੂੰ ਬਣਾ ਕੇ ਦੇਏਗੀ। ਕਿਉਂਕਿ ਚੰਗੀ ਚੰਗੀਆਂ ਆਦਤਾਂ ਹੀ ਤੁਹਾਨੂੰ ਜਾ ਕੇ ਸੁਧਾਰਦੀਆਂ ਨੇ ਹਰ ਚੀਜ਼ ਤੁਹਾਨੂੰ ਸਮਝ ਆਉਂਦੀ ਹੈ ਚੰਗੀਆਂ ਆਦਤਾਂ ਕਰਕੇ ਜੇ ਤੁਹਾਡੇ ਵਿੱਚ ਇਹ ਗੁਣ ਹੈ ਤੇ ਸਭ ਤੋਂ ਵਧੀਆ ਤੁਸੀਂ ਮਨੁੱਖਤਾ ਦੇ ਹਿਸਾਬ ਅਤੇ ਤੁਸੀਂ ਬਹੁਤ ਵਧੀਆ ਇਨਸਾਨ ਹੋ।
ਬਿਲਕੁੱਲ, ਬਿਲਕੁੱਲ ਹੁਣ ਜਿਵੇਂ ਤੁਸੀਂ ਕਿਹਾ ਹੁਣ ਟਾਈਮ ਨਾਲ ਉੱਠਣਾ ਕਿੰਨੀ ਵਧੀਆ ਆਦਤ ਹੁੰਦੀ ਹੈ। ਜਾਂ ਫਿਰ ਆਪਾਂ ਇੱਕ ਜਿਵੇਂ ਐਕਸਰਸਾਈਜ਼ ਵਗੈਰਾ ਕਰਦੇ ਹਾਂ ਡੇਲੀ ਉਹ ਵੀ ਸਾਡੇ ਲਈ ਕਿੰਨੀ ਵਧੀਆ ਆਦਤ ਹੈ ਇੱਕ ਕਿ ਮਤਲਬ ਆਪਣਾ ਆਪਾਂ ਰੂਟੀਨ ਬਣਾਇਆ ਹੋਇਆ ਹੈ। ਕਿ ਆਪਾਂ ਡੇਲੀ ਐਕਸਰਸਾਈਜ਼ ਵਗੈਰਾ ਕਰਨੀਆਂ ਨੇ। ਉਹ ਸਾਡੀ ਸਿਹਤ ਲਈ ਵੀ ਜੋ ਤੁਸੀਂ ਤੁਹਾਨੂੰ ਪਤਾ ਹੀ ਹੈ ਕਿੰਨੀ ਵਧੀਆ ਹੁੰਦੀਆਂ ਨੇ। ਤਾਂ ਮੈਨੂੰ ਤਾਂ ਲੱਗਦਾ ਕਿ ਮਤਲਬ ਜਿਹੜੀ ਚੰਗੀਆਂ ਆਦਤਾਂ ਹੁੰਂਦੇ ਨੇ ਉਹਨਾਂ ਦੇ ਫਾਇਦੇ ਵੀ ਹੁੰਦੇ ਨੇ ਨੁਕਸਾਨ ਤਾਂ ਕੋਈ ਨਹੀਂ ਹੁੰਦਾ।
ਸਹੀ ਗੱਲ ਹੈ ਬਿਲਕੁੱਲ ਉਹ ਤਾਂ ਤੁਹਾਡੇ ਉੱਪਰ ਹੈ ਨਾ ਤੁਸੀਂ ਕੀ ਕਰ ਰਹੇ ਹੋ ਚੰਗੀਆਂ ਆਦ ਆਦਤਾਂ ਲਈ ਅਪਣਾ ਰਹੇ ਹੋ ਤੁਸੀਂ ਬੁਰੀਆਂ ਆਦਤਾਂ ਹੋ ਤੁਹਾਨੂੰ ਪਤਾ ਹੈ ਕਿਉਂਕਿ ਚੰਗੀਆਂ ਆਦਤਾਂ ਸਵੇਰੇ ਉੱਠ ਉੱਠਾਂਗੇ ਤਾਂ ਚੰਗੀ ਆਦਤ ਹੈ। ਉਹੀ ਕਹਿੰਦੇ ਹਰ ਰੋਜ਼ ਸਵੇਰੇ ਆਪਾਂ ਪੜ੍ਹਾਈ ਕਰਾਂਗੇ ਤੇ ਆਪਣੇ ਅੰਦਰ ਇੱਕ ਚੰਗੀ ਆਦਤ ਹੈ। ਪਰ ਆਪਾਂ ਆਪਦੇ ਆਪ ਨੂੰ ਆਪਾਂ ਘਰ ਸਫ਼ਾਈ ਸਾਫ਼ ਸਫ਼ਾਈ ਕਰਦੇ ਹਾਂ ਆਪਾਂ ਘਰ ਦਾ ਵੀ ਕਰਦੇ ਹਾਂ। ਉਹ ਰੋਜ਼ ਦਾ ਇੱਕ ਰੁਟੀਨ ਰੁਟੀਨ ਬਣਾਇਆ ਹੋਇਆ ਆਪਣੀ ਵੀ ਸਫਾਈ ਸਰੀਰ ਦੀ ਕਰਦੇ ਹਾਂ ਤੇ ਉਹ ਵੀ ਇੱਕ ਆਪਣੇ ਅੰਦਰ ਇਕ ਚੰਗੀ ਆਦਤ ਹੈ। ਵੱਡਿਆਂ ਦਾ ਆਪਾਂ ਆਦਰ ਕਰਦੇ ਹਾਂ ਤੇ ਛੋਟੇ ਨਾਲ ਪਿਆਰ ਕਰਦੇ ਉਹ ਵੀ ਆਪਣੇ ਅੰਦਰ ਚੰਗੀ ਆਦਤ ਹੈ ਤੇ ਇੱਕ ਸਭ ਤੋਂ ਵੱਡੀ ਇਕ ਚੀਜ਼ ਹੈ ਸੱਚ ਬੋਲਦੇ ਹਾਂ। ਇਮਾਨਦਾਰ ਆ ਮਿਹਨਤੀ ਹਾਂ। ਉਹ ਵੀ ਆਪਣੇ ਅੰਦਰ ਇੱਕ ਚੰਗੀਆਂ ਨਿਸ਼ਾਨੀਆਂ ਨੇ ਜਿਹੜੀਆਂ ਆਪਾਂ ਨੂੰ, ਕੁਦਰਤ ਵੱਲੋਂ ਮਿਲੀਆਂ ਨੇ
ਬਿਲਕੁੱਲ- ਬਿਲਕੁੱਲ ਦੇਖੋ, ਤੁਸੀਂ ਵੀ ਜਿਵੇਂ ਕਿਹਾ ਮਿਹਨਤ ਨਾਲ ਮਿਹਨਤ ਨਾਲ ਆਪ ਆਪਾਂ ਮਿਹਨਤ ਕਰਦੇ ਹਾਂ, ਕਿਸੇ ਵੀ ਕੰਮ ਨੂੰ ਕਰਨ ਲਈ ਤਾਂ ਉਹ ਸਾਨੂੰ ਫਿਰ ਦੇਖੋ ਉਸ ਕੰਮ ਵਿੱਚ ਆਪਾਂ ਕਿੰਨੇ ਕਾਮਯਾਬ ਵੀ ਹੁੰਦੇ ਆ ਤਾਂ ਜੇ ਆਪਾਂ ਮਿਹਨਤ ਨੀ ਕਰਾਂਗੇ ਤਾਂ ਤੁਹਾਨੂੰ ਸਾਨੂੰ ਵੀ ਪਤਾ ਹੈ ਕਿ ਸਾਨੂੰ ਕੋਈ ਚੀਜ਼ ਘਰ ਨਹੀਂ ਮਿਲ ਸਕਦੀ ਜੇ ਆਪਾਂ ਕਿਸੇ ਚੀਜ਼ ਨੂੰ ਵੀ ਆਪ ਆਪਾਂ ਪੜ੍ਹਾਈ ਵੀ ਕਰਦੇ ਹਾਂ ਤਾਂ ਉਹਦੇ ਲਈ ਵੀ ਸਾਨੂੰ ਟਾਈਮ ਕੱਢਣਾ ਪੈਣਾ। ਇੱਕ ਰੂਟੀਨ ਇੱਕ ਸਾਨੂੰ ਰੂਟੀਨ ਬਣਾਉਣਾ ਪਏਗਾ, ਕਿ ਇੱਕ ਆਦਤ ਬਣਾਉਣੀ ਪਏਗੀ, ਆਪਦੇ ਵਿੱਚੋਂ ਕਿ ਆਪ ਆਪਾਂ ਡੇਲੀ ਇੰਨੀ ਦੇਰ ਇਹ ਕੰਮ ਕਰਨਾ। ਆਪਾਂ ਜਿਵੇਂ ਕੋਈ ਕੰਮ ਤੇ ਜਾਂਦਾ ਤਾਂ ਉਹਦਾ ਟਾਈਮ ਫਿਕਸ ਹੁੰਦਾ ਹੈ ਕਿ ਤੁਹਾਨੂੰ ਇਹ ਕੰਮ ਇਸ ਟਾਈਮ ਚ ਕਰਨਾ, ਜੇ ਆਪਾਂ ਟਾਈਮ ਨਾਲ ਸਾਰੇ ਕੰਮ ਕਰਦੇ ਹਾਂ। ਤਾਂ ਤੁਹਾਨੂੰ ਪਤਾ ਹੀ ਹੈ, ਕਿ ਆਦਤ ਕਿੰਨੀ ਵਧੀਆ ਹੈ ਔਰ ਉਹਦੇ ਨਾਲ ਸਾਨੂੰ ਕਿੰਨੀ ਆਪਦੀ ਜ਼ਿੰਦਗੀ ਵਿੱਚ ਕਾਮਯਾਬੀ ਵੀ ਮਿਲਦੀ ਹੈ ਨਾ
ਬਿਲਕੁੱਲ ਬਿਲਕੁੱਲ ਸਹੀ ਗੱਲ ਜੇ ਦੇਖੋ ਤੁਸੀਂ ਦੇਖਦੇ ਹੋ ਹੁਣ ਮਾੜੀਆਂ ਆਦਤਾਂ ਦੇਖ ਲੋ ਆਪਣੇ ਅੰਦਰ ਜਿਹੜੀਆਂ ਹੁੰਦੀਆਂ ਨੇ ਜਿਹੜੀਆਂ ਮਾੜੀਆਂ ਤਾਂ ਆਪਾਂ ਲੇਟ ਉੱਠਦੇ ਹਾਂ ਦੇਰ ਤੱਕ ਉੱਠ ਦੇ ਆਪਣੇ ਅੰਦਰ ਇੱਕ ਮਾੜੀ ਆਦਤ ਹੈ। ਆਪਾਂ ਕਿਸੇ ਨਾਲ ਝੂਠ ਬੋਲਦੇ ਹਾਂ। ਧੋਖਾ ਧੜੀ ਕਰਦੇ ਆ, ਕੁੱਛ ਵੀ ਕਰਦੇ ਆ, ਇਹ ਵੀ ਆਪਣੀਆਂ ਗ਼ਲਤ ਆਦਤਾਂ ਨੇ ਜਿਹੜੀ ਆਪਾਂ ਨੂੰ ਆਪਾਂ ਬੇ ਫਾਲਤੂ ਦਾ ਬਿਨਾਂ ਪੈਸੇ ਦੀ ਫਜ਼ੂਲ ਖਰਚੀ ਕਰਦੇ ਹਾਂ ਆਪਾਂ ਕਿ ਜਿਹੜੀ ਚੀਜ਼ ਆਪਾਂ ਨੂੰ ਨਹੀਂ ਚਾਹੀਦੀ ਆਪਾਂ ਉਹ ਵੀ ਖਰੀਦ ਲੈਂਦੇ ਹਾਂ ਤੇ ਇਹ ਵੀ ਕਹਿ ਲੋ ਆਪਣੇ ਅੰਦਰ ਇੱਕ ਬਹੁਤ ਮਾੜੀ ਆਦਤ ਹੈ। ਤੇ ਆਪਾਂ ਜਿੱਥੇ ਜਿੱਥੇ, ਆਪਾਂ ਨੂੰ ਸਫਾਈ ਰੱਖਦੇ ਹਾਂ ਉੱਥੇ ਆਪਾਂ ਗੰਦ ਫੈਲਾਉਂਦੇ ਹਾਂ। ਤੇ ਗੰਦ ਫੈਲਾਣੇ ਜਿਵੇਂ ਹੁਣ ਆਪਾਂ ਕੋਈ ਕੰਮ ਕਰ ਰਹੇ ਹਾਂ, ਕੋਈ ਕੁਛ ਕੁਛ ਬਣਾ ਰਹੇ ਕਾਗਜ਼ ਥੱਲੇ ਸੁੱਟੀ ਜਾ ਰਹੇ ਹਾਂ। ਗੰਦ ਪੈ ਰਿਹਾ, ਆ ਆਪਣਾ ਆਪ ਆਲਾ ਦੁਆਲਾ ਆਪਣਾ ਖ਼ਰਾਬ ਹੁੰਦਾ ਜਾਂਦਾ। ਤੇ ਉਹ ਵੀ ਗੰਦੀ ਆਦਤ ਹੈ। ਹੁਣ ਇਹਨਾਂ ਚੀਜ਼ਾਂ ਨੂੰ ਆਪਾਂ ਸੁਧਾਰਨਾ ਹੈ। ਮਾੜੀਆਂ ਆਦਤਾਂ ਨੂੰ ਵੀ ਸੁਧਾਰਨਾ ਪਰ ਇਹਨਾਂ ਦੋਨਾਂ ਚੀਜ਼ਾਂ ਦੇ ਵਿੱਚ ਰਹਿ ਕੇ ਹੀ ਆਪਾਂ ਦੂਨਾਂ ਚੀਜ਼ਾਂ ਨੂੰ ਸੁਧਾਰ ਸਕਦੇ, ਹਾਂ ਤਾਂ ਹੀ ਆਪਣੇ ਅੰਦਰ ਚੰਗੀਆਂ ਤਾਂ ਬਣਨੀਆਂ ਸ਼ੁਰੂ ਹੁੰਦੀਆਂ ਨੇ,
ਬਿਲਕੁਲ ਬਿਲਕੁਲ ਇਹ ਤਾਂ ਗੱਲ ਤੁਹਾਡੀ ਬਿਲਕੁਲ ਠੀਕ ਹੈ ਮਤਲਬ ਅੱਜ ਕੱਲ ਦੇ ਟਾਈਮ ਚ ਆਪਾਂ ਦੇਖੋ ਜਿਵੇਂ ਆਪਾਂ ਕਈ ਹੁੰਦੇ, ਦੇ ਨੇ ਆਪ ਤੁਸੀਂ ਵੇਖਿਆ ਹੋਏਗਾਕਿ ਕਿੰਨੀ ਗੰਦੀ ਆਦਤ ਹੁੰਦੀ ਹੈ। ਉਹਨਾਂ ਦੇ ਵਿੱਚ, ਕਿ ਉਹ ਮਤਲਬ ਅਹ ਫੋਨ ਚਲਾਉਂਦੇ ਰਹਿੰਦੇ ਨੇ ਉਹਦੇ ਨਾਲ ਦੇਖ, ਸਾਡੀ ਟਾਈਮ ਦੀ ਵੀ ਕਿੰਨੀ ਬਰਬਾਦੀ ਹੁੰਦੀ ਹੈ ਇਨ੍ਹਾਂ ਸਭ ਚੀਜ਼ਾਂ ਲਈ ਤਾਂ, ਸਾਨੂੰ ਇਹ ਹੁੰਦਾ ਹੈ ਕਿ ਮਤਲਬ ਆਪਾਂ, ਅਗਰ ਇੱਕ ਟਾਈਮ ਮਤਲਬ ਹੋਵੇ, ਕਿ ਟਾਈਮ ਮ ਮੈਨੇਜ ਕੀਤਾ ਹੋਏ, ਤਾਂ ਸਾਨੂੰ ਮਤਲਬ,, ਸਾਰੇ ਕੰਮ ਸਾਡੇ ਵਧੀਆ ਤਰੀਕੇ ਨਾਲ ਇਹ ਵੀ ਮਤਲਬ ਆਦਤਾਂ ਸਾਡੀ ਵਧੀਆ ਹੁੰਦੀਆਂ ਨੇ,
ਬਿਲਕੁਲ ਸਹੀ ਗੱਲ ਕੀਤੀ ਹੁਣ ਦੇਖੋ ਤੁਸੀਂ, ਇੱਕ ਔਰਤ ਆਪਦੇ ਘਰੇ ਰੋਟੀ ਬਣਾਉਂਦੀ ਹੈ। ਸਬਜ਼ੀ ਬਣਾਉਂਦੀ ਹੈ, ਕਿੰਨਾ ਸਾਫ਼ ਸੁਥਰਾ ਕਰਕੇ ਬਣਾਉਂਦੀ ਹੈ। ਉਹ ਆਪਣੇ ਅੰਦਰ ਚੰਗੀ ਆਦਤ ਹੈ। ਪਰ ਜਦੋਂ ਉਹੀ ਬੱਚਾ ਜਦੋਂ ਆਪਣੇ ਬੱਚਿਆਂ ਲਈ ਜਦੋਂ ਔਰਤ ਬਣਾਂਦੀ ਹੈ ਤੇ ਜਦੋਂ ਬੱਚਾ ਉਹ ਨਹੀਂ ਖਾਂਦਾ ਤੇ ਬਾਹਰ ਦਾ ਜੰਕ ਫੂਡ ਖਾਂਦਾ ਤੇ ਉਹ ਕਿੱਡੀ ਮਾੜੀ ਆਦਤ ਹੈ ਉਹ ਉਹਨਾਂ ਲਈ ਉਹਨਾਂ ਦੇ ਸਰੀਰ ਲਈ ਹਾਨੀਕਾਰਕ ਹੈ ਚੇ ਇੱਕ ਸਾਫ਼ ਸੁਥਰੀ ਚੀਜ਼ ਤੁਸੀਂ ਨਹੀਂ ਖਾ ਰਹੇ ਉਹ ਤੁਹਾਡੇ ਅੰਦਰ ਬੁਰੀ ਆਦਤ ਹੈ? ਜਦੋਂ ਤੁਹਾਡੇ ਘਰੇ ਬਨ ਰਹੀ ਹੈ- ਮਿਹਨਤ ਕਰਰੇ ਆ ਓਂਦੇ ਤੇ ਬਣਾ ਰਹੇ ਏ ਤੇ ਬੱਚੇ ਨਹੀਂ ਖਾਂਦੇ ਤੇ ਫਿਰ ਕਿੰਨੀ ਵੱਡੀ ਮਾੜੀ ਆਦਤ ਹੈ। ਹੁਣ ਅੱਜ ਕੱਲ੍ਹ ਬੱਚੇ ਤੁਸੀਂ ਵੇਖੇ ਏ ਵੱਡੇਆਂ ਦਾ ਆਦਰ ਨਹੀਂ ਕਰਦੇ ਨਹੀਂ ਸੁਣਦੇ ਕਿਸੇ ਦੀ। ਉਹ ਵੀ ਤਾਡੇ ਅੰਦਰ ਬਹੁਤ ਬੁਰੀ ਆਦਤ ਹੈ ਕਿਉਂਕਿ ਵੱਡੇਆਂ ਦੀ ਗੱਲ ਵੀ ਸੁਣਨੀ ਚਾਈਦੀ ਹੈ ਉਹਨਾਂ ਦਾ ਕਹਿਣਾ ਮੰਨਣਾ ਚਾਈਦਾ ਜੋ ਕਹਿੰਦੇ ਏ ਉਹ ਕਰਨਾ ਚਾਹੀਦਾ ਹੈ। ਅੱਜ ਕੱਲ ਤੁਸੀਂ ਤੁਸੀਂ ਇਹ ਵੀ ਦੇਖਿਆ ਹੋਊਗਾ ਬੱਚਿਆਂ ਚ ਗੁੱਸਾ ਬਹੁਤ ਭਰਿਆ ਹੋਇਆ ਲੜਾਈ ਕਰਦੇ ਛੋਟੀ ਛੋਟੀ ਗੱਲ ਤੇ ਹੁੰਦੀ ਏ ਤੇ ਗੱਲ ਤੇ ਲੜਾਈ ਸ਼ੁਰੂ ਹੋ ਜਾਂਦੀ ਹੈ ਉਹਨਾਂ ਦੀ
ਬਿਲਕੁਲ
ਅੱਜ ਹਾਂ ਬਹੁਤ ਔਖੇ ਹੋ ਗਏ ਅੱਜ ਕੱਲ੍ਹ ਦਾ ਟਾਈਮ ਜੇ ਬੱਚੇ ਨੂੰ ਸੁਧਾਰਨਾਹ ਏ। ਆਪਣੇ ਅੰਦਰ ਜੇ ਆਦਤਾਂ ਪਾਣੀ ਐ ਤੇ ਏ ਕੇਂਦੇ ਆ ਨਾ ਸ਼ੁਰੂ ਤੋਂ ਹੀ ਮਾਂ ਜਦੋਂ ਜਦੋਂ ਬੱਚਾ ਜਨਮ ਦਿੰਦਾ ਏ ਨਾ ਹੌਲੀ -ਹੌਲੀ ਜਿਵੇਂ- ਜਿਵੇਂ ਬੱਚੇ ਨੂੰ ਸਿੱਖਨਾ ਬੋਲਨਾ ਸ਼ੁਰੂ ਕਰਦਾ ਤੋਂ ਹੀ ਮਾਂ ਨੂੰ ਸਿਖਾ ਦੇਣਾ ਚਾਹੀਦਾ ਏ ਕਿ ਤੁਹਾਡੇ ਲਈ ਚੰਗਾ ਕੀ ਏ ਤੇ ਮਾੜਾ ਕਿ ਏ।
ਚੀਜ਼ਾਂ ਕਈ ਬਾਰ ਮਾਂ ਪਿਓ ਤੋਂ ਆਪਦੇ ਵੱਲੋਂ ਵਧੀਆ ਹੀ ਕਰਦੇ ਨੇ ਬਟ ਉਹ ਹੁੰਦਾ ਏ ਕਿ ਕਈ ਬਾਰ ਹੁੰਦਾ ਬੱਚਾ ਵੱਡਾ ਹੁੰਦਾ ਹੈ ਨਾ ਤਾਂ ਉਹ ਘਰ ਦਾ ਇੱਕ ਐਟਮੋਸ ਹੁੰਦਾ ਏ ਯਾ ਕੁਛ ਚੀਜ਼ਾਂ ਐਵੇਂ ਜਿਹੀਆਂ ਹੁੰਦੀਆਂ ਨੇ ਬੱਚਾ ਦੇਖਦਾ ਹੈ ਇਨ ਸਭ ਚੀਜ਼ਾਂ ਨੂੰ। ਔਰ ਕਈ ਬਾਰ ਹੁੰਦਾ ਹੈ ਕਿ ਮਤਲਬ ਆਪਾਂ ਜਿਵੇਂ ਕਹਿ ਲਈਏ ਬੱਚਾ ਟਾਈਮ ਨਾਲ ਨੀ ਸੌਂਦਾ ਟਾਈਮ ਨਾਲ ਉਹ ਸਭ ਕੁੱਛ ਆਪਦਾ ਨੀ- ਕਰਦਾ ਉਹਦੇ ਨਾਲ ਵੀ ਬੱਚਿਆਂ ਦੇ ਵਿੱਚ ਅ ਇਹ ਸਭ ਚੀਜ਼ਾਂ ਦੀ ਹੋ ਜਾਂਦਾ ਹੈ ਕਿ ਬੱਚਾ ਅਗ੍ਰੈਸਿਵ ਹੋ ਜਾਂਦਾ ਏ ਗੁੱਸੇ ਵਾਲਾ ਹੋ ਜਾਂਦਾ ਏ ਉਹਦੇ ਅੰਦਰ ਚੇਂਜ ਜਿਸ ਆ ਜਾਂਦੇ ਨੇ ਇਹ ਸਭ ਚੀਜ਼ਾਂ ਨੂੰ ਅਗਰ ਆਪਾਂ ਮਤਲਬ ਟਾਈਮ ਨਾਲ ਸਾਰਾ ਕੁਛ ਆਪਦਾ ਇੱਕ ਰੂਟੀਨ ਬਣਾ ਕੇ ਕੰਮ ਕਰੀਏ। ਕਿਹੜੇ ਕੰਮ ਸਾਡੇ ਲਈ ਵਧੀਆ ਹੁੰਦੇ ਨੇ ਤੇ ਕਿਹੜੇ ਨਈ ਓ ਚੀਜ਼ ਆਪਾਂ ਧਆਨ ਰੱਖ ਕੀ ਰੱਖ ਕੇ ਕਰੀਏ ਕੇੜੀ ਚੀਜ਼ਾਂ ਨਾਲ ਸਾਨੂੰ ਫਾਇਦਾ ਹੁੰਦਾ ਐ ਜਿਹੜੀ ਸਾਡੀ ਸਿਹਤ ਲਈ ਵਧ ਆ ਹੁੰਦੀ ਐ ਜਿਵੇਂ ਤੁਸੀਂ ਕਿਆ ਜੰਕ ਫੂਡ ਖਾਂਦੇ ਆ ਬੱਚੇ। ਓਦੇ ਵੀ ਦੇਖੋ ਕਿੰਨਾ ਨੂੰਕ ਖਾਣ ਵੀ ਹੁੰਦਾ ਤੇ ਚਲੋ ਕਦੇ- ਕਦੇ ਖਾਣਾ ਗੱਲ ਵੱਖਰੀ ਹੁੰਦੀ ਐ ਕਿ ਕਦੇ -ਕਦੇ ਤਾਂ ਹਰ ਕਿਸੇ ਦਾ ਆਪਾਂ ਵੀ ਦਿਲ ਕਰਦਾ ਐ ਆਪਾਂ ਵੀ ਮਹੀਨੇ ਚ ਇੱਕ ਵਾਰੀ ਵਾਰੀ ਖਾ ਲੈਂਦੇ ਆ ਤੇ ਓ ਕਦੇ- ਕਦੇ ਖਾਨਾ ਔਰ ਰੋ ਰੋਜ਼ ਖਾਣਾ ਓਦੇ ਨਾਲ ਸਾਡੀ ਸੇਹਤ ਵੀ ਖ਼ਰਾਬ ਹੁੰਦੀ ਹੈ। ਸਾਡੀ ਨੀਂਦ ਵਿੱਚ ਵੀ ਡਿਸਟਰਬੈਂਸ ਹੁੰਦੀ ਐ ਸਾਰੀ ਚੀਜ਼ਾਂ ਸਾਡੀ ਡਿਸ ਸਬ ਹੁੰਦੀਆਂ ਤੇ ਸਾਡੇ ਵਿੱਚ ਕੁਛ ਆਦਤਾਂ ਸਾਡੀ ਚੇਂਜ ਵੀ ਹੋ ਜਾਂਦੀਆਂ ਨੇ।
ਹੁੰਦੀਆਂ ਨੇ ਬਿਲਕੁਲ-ਬਿਲਕੁਲ ਹੁਣ ਤੁਸੀਂ ਦੇਖੇਆ ਜੇ ਤੁਸੀਂ ਜੇ ਤੁਸੀਂ ਕਿਤੇ ਕਿਸੇ ਮਤਲਬ ਜਿਨੂੰ ਪੈਸੇ ਦੀ ਜੂਰਤ ਹੋਏ ਤੁਸੀ ਉਹਦੀ - ਹੈਲਪ ਕਰਦੇ ਓ ਤੁਸੀਂ ਓਹ ਦੀ ਮਦਦ ਕਰ ਰਹੇ ਓ ਤੋਂ ਉਹ ਕਿੱਡੀ ਵੱਡੀ ਤੁਹਾਡੇ ਅੰਦਰ ਚੰਗੀ ਆਦਤ ਹੈ। ਕਿਸੇ ਦੂਜਿਆਂ ਦੀ ਆਪਾਂ ਮਦਦ ਕਰਦੇ ਆ ਤਾਂ ਆਪਣੇ ਅੰਦਰ ਇੱਕ ਬਹੁਤ ਚੰਗੀ ਆਦਤ ਐ ਤੇ ਜੇ ਆਪਾਂ ਓਹੀ ਹੈ ਜੇ ਆਪਾਂ ਉਹ ਕਿਸੇ ਨੂੰ ਠੁਕਰਾ ਦਿੰਨੇ ਆ ਆਪਾਂ ਕਹਿ ਦਿੰਦੇ ਆ, ਨਹੀਂ ਅਸੀਂ ਨੀ ਦੇਵਾਂਗੇ ਤੇਰੀ, ਤੇਰੀ ਨਹੀਂ ਮਦਦ ਕਰਾਂਗੇ। ਓ ਤੁਹਾਡੇ ਅੰਦਰ ਮਾੜੀਆਂ 'ਆਦਤਾਂ' ਬਣਦੀਆਂ ਜਾ ਰਈਆਂ, ਸਮੇਂ ਦੀ ਆਪਾਂ ਕਦਰ ਨਈ। ਕਰਦੇ ਅੱਜ ਦਾ ਟਾਈਮ ਸਮਾਂ ਕਿੰਨਾ 'ਜ਼ਰੂਰੀ' ਐ, ਜੇ ਸਮੇਂ ਤੇ। ਇਹ ਆਪਾਂ ਕੋਈ ਵੀ ਕੰਮ ਐ, ਸਮੇਂ ਤੱਕ ਨਈ ਕਰਦੇ। ਤੇ ਸਮੇ ਦੀ ਕਰਨੀ, ਕਰਨੀ ਕਿੰਨੀ ਜ਼ਰੂਰੀ ਐ, ਓ ਆਪਣਾ ਕੰਮ। ਪੈਂਡ, ਪੈਂਡਿੰਗ ਹੀ ਰਹਿ ਜਾਂਦਾ ਐ, ਉਹ ਕੰਮ ਆਪਣਾ ਹੁੰਦਾ ਈ ਨਈ ਐ। ਕਿਉਂਕਿ ਆਪਾਂ ਇੱਕ ਤੋਂ ਦੂਰ ਉਹਦੀ ਆਪਾਂ ਪਾਂਦੇ ਜਾਂਦੇ ਹਾਂ, ਇੱਕ ਦਿਨ ਪੈ ਗਿਆ, ਦੂਜੇ ਦਿਨ ਪੈ ਗਿਆ, ਉਹ ਚੀਜ਼ ਨਹੀਂ ਹੈ ਉਹਹੀ ਕਹਿੰਦੇ। ਹੁਣ ਆਪਾਂ ਸਾਨੂੰ ਆਪਣੇ ਸਰੀਰ ਨਾਲ ਰੋਜ਼ ਦੀ 'ਕਸਰਤ' ਕਰਨੀ ਚਾਹੀਦੀ ਹੈ। ਹਲੇ ਸਰੀਰ ਚੰਗਾ ਖਾਣਾ ਖਾ ਕੇ, ਚੰਗੀ ਸਿਹਤ ਬਣਾਉਣ ਵਾਸਤੇਂ ਆਪਦੇ ਸਰੀਰ ਨੂੰ, ਆਪਾਂ ਨੂੰ ਕਸਰਤ ਕਰਨੀ ਪੈਣੀ ਹੈ। ਇਹ ਤੁਹਾਡੇ ਅੰਦਰ ਹੈਗੀ ਹੈ ਤਾਂ ਚੰਗੀ ਆਦਤ ਹੈ, ਜੇ ਤੁਸੀਂ ਕਸਰਤ ਨਹੀਂ ਕਰਦੇ। ਆਦਤ ਭਰ ਕੇ ਸੁੱਤੇ ਰਹਿੰਦੇ ਹੋ, ਸਾਰਾ ਦਿਨ 'ਫੋਨ' ਚਲਾਉਂਦੇ ਹੋ। ਉਹ ਤੁਹਾਡੇ ਅੰਦਰ 'ਬੁਰੀਆਂ ਆਦਤਾਂ' ਪੈਦਾ ਹੁੰਦੀ ਜਾਂਦੀਆਂ ਨੇ, ਤੇ ਇਹੀ ਚੀਜ਼ ਹੈ। ਜੇ ਆਪਾਂ ਸਹੀ ਰਵਾਂਗੇ, ਤੇ ਆਪਾਂ ਆਪਣਾ ਆਉਣ ਵਾਲਾ। ਕਹਿੰਦੇ ਨਾ 'ਭਵਿੱਖਾ', ਹੋਰ ਵੀ ਉਜਵਲ ਹੁੰਦਾ।
ਬਿਲਕੁਲ, ਬਿਲਕੁਲ ਨਹੀਂ ਉਹ ਤਾਂ ਹੁੰਦੀਆਂ ਨੇ ਦੇਖੋ। ਆਪਾਂ ਨੂੰ ਆਪਦਾ ਇੱਕ ਰੂਟੀਨ ਬਣਾਉਣਾ ਚਾਹੀਦਾ ਕਿ ਇਹ ਟਾਈਮ ਐਨਾ ਟਾਈਮ ਆਪਾਂ ਫੋਨ ਚਲਾਉਣਾ। ਚਲੋ ਫੋਨ ਵੀ ਅੱਜ - ਕੱਲ ਦੇ ਟਾਈਮ ਤੇ ਸਾਬੀ ਚਲਾਉਂਦੇ ਨੇ। ਐਵੇਂ ਨੀ ਕਹਿੰਦੇ ਆਪਾਂ, ਕਿ ਬਟ ਇੱਕ ਸਾਦਾ ਹੁੰਦਾ ਹੈ ਕਿ ਜਦੋਂ ਫੀ ਹੋਈ ਹੈ, ਇਹ ਥੋੜ੍ਹੀ ਕਿ ਸਾਰਾ ਦਿਨ ਕੰਮ ਛੱਡ ਕੇ, ਪਹਿਲਾਂ ਕੰਮ ਬਾਅਦ ਚ ਕਰ। ਕਰ ਲਾਂਗੇ ਜਾਂ ਪੜ੍ਹਾਈ ਬਾਅਦ ਚ ਕਰ ਲਾਂਗੇ ਜਾਂ 'ਹੋਮਵਰਕ' ਬਾਅਦ ਚ ਕਰ ਲਾਂਗੇ। ਪਹਿਲੇ ਆਪਦੇ ਕੰਮ ਨ ਨਬੇੜੋ। ਫਿਰ ਉਹਦੇ ਨਾਲ ਇੱਕ ਮਤਲਬ ਹੁੰਦਾ ਹੈ, ਕਿ ਚਲੋ ਥੋੜ੍ਹੀ ਦੇਰ ਚਲਾਇਆ 'ਫੋਨ' ਚਲਾਇਆ। ਕਿਸੇ ਨਾਲ ਆਪਸ ਵਿੱਚ ਚਾਰ ਬੰਦਿਆਂ ਨਾਲ ਗੱਲ ਕੀਤੀ, ਆਪਦੇ ਫੈਮਲੀ ਮੈਂਬਰ ਨਾਲ। ਬਹਿਠ ਕੇ ਟਾਈਮ 'ਸਪੈਂਡ' ਕੀਤਾ। ਉਹ ਚੀਜ਼ ਕਿੰਨੀ ਵਧੀਆ ਹੁੰਦੀ ਹੈ, ਕਿ ਆਪਸ 'ਚ ਬਹਿ ਕੇ ਆਪਾਂ 'ਡਿਨਰ' ਕਰਦੇ ਹਾਂ ਰੋਟੀ' ਖਾਂਦੇ ਹਾਂ। ਆਪਸ ਚ ਗੱਲ ਕਰਦੇ ਆ। ਇੱਕ - ਦੂਜੇ ਨਾਲ ਇਹ ਥੋੜੀ ਕਿ ਆਪਾਂ ਖਾਣਾ ਖਾ ਰਹੇ ਹਾਂ ਔਰ ਸਾਰੇ ਜਾਣੇ ਆਪਦੇ, ਆਪਦੇ 'ਫੋਨ' ਚਲਾ ਰਹੇ ਨੇ। ਆਪਾਂ ਜਾਂ ਟੀ ਵੀ ਵੇਖਦੇ ਪਏ ਹਾਂ, ਆਪਾਂ ਆਪਸ 'ਚ ਬਹਿ ਕੇ ਆਰਾਮ ਨਾਲ ਖਾਣਾ ਖਾਈਏ ਆਪਦੀ। ਫੈਮਿਲੀ ਨਾਲ ਤਾਂ ਹੋਇਆ ਜਾਂ ਟਾਈਮ 'ਸਪੈਂਡ' ਕਰੀਏ ਕੋਈ ਗੇਮ ਖੇ ਲਈਏ ਉਹ ਕਿੰਨੀ ਵਧੀਆ 'ਆਦਤ' ਹੁੰਦੀ ਹੈ, ਸਾਡੇ ਲਈ ਵੀ।
ਬਿਲਕੁਲ, ਬਿਲਕੁਲ ਉਹੀ ਚੀਜ਼ ਆ ਗਈ ਕਿ 'ਅਨੁਸ਼ਾਸਨ' ਚ ਰਹੋ। ਅਨੁਸ਼ਾਸਨ' ਚ ਰਹਿਣਾ ਬਹੁਤ ਜ਼ਰੂਰੀ ਹੈ। ਜੇ ਆਪਾਂ 'ਅਨੁਸ਼ਾਸਨ' ਨੂੰ ਅੱਜ ਸਿੱਖਦੇ ਹਾਂ। ਆਪਾਂ ਨੂੰ ਹਰ ਚੀਜ਼ 'ਅਨੁਸ਼ਾਸਨ' ਸਿਖਾਉਂਦੀ ਹੈ। ਅਨੁਸਾਸ਼ਨ ਤੇ ਰਹਿਣਾ ਬਹੁਤ ਜ਼ਰੂਰੀ ਹੈ। ਤੇ ਅੱਜ ਕੱਲ ਦੇਖੋ ਪਾਣੀ ਹੈ। ਹੁਣ ਦੇਖੋ ਜੇ ਆਪਾਂ ਸਾਰਾ ਦਿਨ ਟੈਪ ਚਲਾ ਕੇ ਪਾਣੀ ਨੂੰ ਰੋੜੀ ਜਾਵਾਂਗੇ, ਪਾਣੀ ਰੁੜੀ ਜਾਏਗਾ। ਤੇ ਕੀ ਹੋ ਗਿਆ ਪਾਣੀ ਦੀ ਬੇਦ ਵੀ ਹੋ ਰਹੀ ਹੈ ਠੀਕ ਹੈ। ਉਵੇਂ ਬਿਜਲੀ ਦੇ ਪੱਖੇ ਪੱਖੇ ਚਲਾ ਕੇ ਆਪਾਂ ਬੈਠੇ ਕਿਤੇ ਬਾਹਰ ਆ। ਤੇ ਬਿਜਲੀ ਦੇ 'ਪੱਖੇ' ਅੱਗੇ ਅੰਦਰ ਘਰੇ ਚੱਲਦੇ ਹੈ ਏ ਸੀ ਚੱਲਦੇ ਨੇ। ਤੇ ਫਜ਼ੂਲ ਕਹਿੰਦੇ 'ਬਿਜਲੀ' ਮੱਚ ਰਹੀ ਹੈ ਤੇ ਉਹਦੀ ਵੀ ਆਪਾਂ ਹਾਂਜੀ।
ਤੁਹਾਡੇ ਨਾਲ 'ਗੱਲ' ਕਰਕੇ ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਜੀ।